ਤੁਸੀ ਦਸੋ ਜੀ ਹਾਂਜੀ ਕੀ ਹਾਲ ਐ, ਵਧੀਆ- ਵਧੀਆ ਤੁਸੀਂ ਦੱਸੋ
ਬਸ ਠੀਕ ਹੈ ਹੋਰ, ਕਿਵੇਂ ਯਾਦ ਕੀਤਾ ਅੱਜ, ਨਹੀਂ- ਨਹੀਂ ਕੋਈ ਨੀ ਮੈਂ ਕਿਹਾ ਅੱਜ ਕਿਵੇਂ ਯਾਦ ਕਰ ਲਿਆ ਤੁਸੀਂ
ਬਸ ਮੈ ਨਾ ਬੈਠੀ ਦੀ ਸੀ ਇੱਕੋ ਦਾ ਮੈਂ ਕਿਆ ਦੀਦੀ ਦਾ ਫੋਨ ਆਨਾ ਸੀ ਪੈਲੇ ਮੈਂ ਨਾ ਕਿਸੇ ਦੇ ਫੰਕਸ਼ਨ ਤੇ ਗਈ ਦੀ ਸੀ ਤੇ ਫੋਨ ਬੱਚਿਆਂ ਦੇ ਹੱਥ ਵਿਚ ਸੀ ਤੇ ਮੈਂ ਓਨਾਂ ਨੇ ਮੈਨੂੰ ਦੱਸਿਆ ਸੀ ਕੈਂਦੇ ਮੈਨੂੰ ਫ਼ੋਨ ਆਏਆ ਸੀ ਓਨਾਂ ਦਾ, ਮੈਂ ਕਿਆ ਕੋਈ ਨੀ ਮੈਂ ਨਾ ਹੁਨ ਘਰ ਜਾ ਕੇ ਗੱਲ ਕਰਾਂਗੀ। ਫੇਰ ਓ ਟਾਈਮ ਈ ਨੀ ਲੱਗਿਆ ਚੀਜ਼ਾਂ ਚੂਜਾਂ ਸਾਂਬਨ ਫੂਨ ਦੇ ਦੋ, ਚੀਜ਼ਾਂ ਚੂਜਾਂ ਸਾਂ ਸਾਂਮਨ ਲਾਗੇ ਸੀ ਤੇ ਹੁਨ ਈ ਥੋੜ੍ਹਾ ਟਾਈਮ ਲੱਗਿਆ। ਓ ਵੀ ਹੁਨ ਮੈਂ ਰੋਟੀ ਬਨਾ ਰੀ ਸੀ ਨਾਲ ਮੈਂ ਲੈ ਕੇ ਕਿਸੇ ਨੂੰ ਫੋਨ ਕਰਨਾ ਫੇਰ ਜ਼ਾਦਾ ਲੇਟ ਨਾ ਹੋਜੇ।
ਅੱਛਾ-ਅੱਛਾ, ਹੋਰ ਕੀ ਕਰਦੇ
ਬਸ ਮੈਂ ਬੈਠੇ ਦੀ ਆਂ, ਬਸ ਰੋਟੀ ਬਨਾ ਰਈ ਆਂ, ਅੱਛਾ।
ਅੱਛਾ।
ਹੋਰ ਘਰ ਸਬ ਠੀਕ ਐਂ।
ਹਾਂਜੀ-ਹਾਂਜੀ ਵਦੀਆ
ਤੁਸੀਂ ਆਏ ਨੀ ਤੁਸੀਂ ਕੈਂਦੇ ਸੀ ਅਸੀਂ ਆਵਾਂਗੇ ਮੈਂ ਛੁੱਟੀਆਂ ਚ ਮੈਂ ਕਿਆ ਚਲੋ ਘਰੇ ਆਣਾ ਹੈਗਾ ਘਰੇ ਤਾਂ ਮੈਨੂੰ ਕਰਦੇ ਪਏ ਸੀ।
ਨਈ-ਨਈ ਮੈਂ ਹਾਂ ਆਵਾਂਗੀ ਤਾਂ ਸਈ ਪਰ ਹਜੇ ਨੀ, ਹਜੇ ਥੋੜਾ ਬਿਜੀ ਚੱਲ ਰਈ ਆਂ, ਆਵਾਂਗੀ ਹਾਂਜੀ।
ਅੱਛਾ-ਅੱਛਾ ਹੋਰ, ਬਸ ਡਿਨਰ
ਬਸ, ਬਸ ਓ ਹੁਨੇ ਕਰਨ ਈ ਲੱਗੇ ਸੀ ਡਿਨਰ।
ਅੱਛਾ-ਅੱਛਾ, ਕੀ ਬਨਾਇਆ ਅੱਜ।
ਆਜ ਅਸੀਂ ਬਨਾਏਆ ਸੀ ਦਾਲ ਮਾਂਅ ਛੋਲਿਆਂ ਦੀ।
ਅੱਛਾ ਮੈਂ ਛੋਲਿਆਂ ਦੀ ਦਾਲ ਬਨਾਈ, ਪੈਲੇ ਪਾਣ ਲੱਗੀ ਸੀ ਵਿੱਚ ਮਾਂਅ। ਫਿਰ ਮੈਂ ਕਿਆ ਮੈਂ ਕੱਲ ਮਾਂਅ ਰਾਜਮਾਂ ਬਨਾਨੇ ਨੇ ਫਿਰ ਮਾਂਅ-ਮਾਂਅ ਫੇਰ ਪਤਾ ਖਾਨ ਤੇ ਨੀ ਜਾਂਦੇ ਫਿਰ ਮੈਂ ਕਿਆ ਹੁਨ ਛੋਲਿਆਂ ਦੀ ਦਾਲ ਬਨਾ ਲੈਨੀ ਆਂ, ਕੱਲ ਫਿਰ ਮਹਾਂ ਰਾਜਮਾਂ ਬਨਾਨੇ ਈ ਨੇ।
ਹਾਂਜੀ
ਹੋਰ ਕਦੇ ਚੱਕਰ ਨੀ ਲੱਗਿਆ ਮਾਰਕੀਟ ਚ ਬਸ
ਮੈਂ ਬਸ ਨਾ ਕਿੱਥੇ ਚੱਕਰ ਲੱਗੇਆ ਈ ਨੀ।
ਅੱਛਾ ਤੁਸੀਂ ਕੈਂਦੇ ਸੀ ਸੂਟ ਵੀ ਲੈਨ ਜਾਨੇ ਨੇ ਓਥੋਂ ਬਿਲਾਸ
ਆ ਜਾਨਾ ਸੀ ਸੀ ਬਸ ਟਾਈਮ ਲੱਗਦਾ ਈ ਨਈ ਪਿਆ ਕੁਛ, ਬਸ ਬੱ ਬੱਚਿਆਂ ਦੀ ਛੁੱਟੀਆਂ ਨੇ ਬਿਜੀ ਰਈਦਾ ਕੀ ਕਰੀਏ
ਹਾਂ ਐਹ ਤਾਂ ਹੈ। ਸਾਡੇ ਵੀ ਤਾਂ ਬਸ ਏਈਓ ਹਾਲ ਐ ਲੇਟ ਉੱਠਨਾ ਲੇਟ ਫੇਰ ਸੋਨਾ ਸਾਰਾ ਟਾਈਮ ਟੇਬਲ ਖ ਖਰਾਬ ਹੋ ਜਾਂਦੈ ਸਾਡਾ ਨਾ।
ਓਈ ਓ ਬੱਚੇ ਲੇਟ ਉੱਠਦੇ ਨੇ ਲੇਟ ਈ ਸੌਦੇ ਨੇ ਰਾਤੀ ਸੋਨ ਦਾ ਨੀ ਨਾਮ ਲੈਂਦੇ ਸਵੇਰੇ ਉੱਠਨ ਦਾ ਨੀ ਲੈਂਦੇ।
ਹੋ ਜਾ ਹੋਰ ਕਿੱਦਰ ਚਲੇ ਗਏ ਆਵਾਜ਼ ਨੀ ਆਂਦੀ ਪਈ ਹੈਲੋ ਅੱਛਾ ਹਾਂ ਬੜਾ ਇਸ਼ੂ ਚੱਲਦਾ ਪਿਆ ਅੱਜ-ਕੱਲ ਸਿਗਨਲ ਦਾ ਮੇਰੇ ਵੀ ਏ ਮੈਂ ਫੋਨ ਕਰਨੀ ਨਾ ਜਿਹਨੂੰ ਇੰਨਾ ਸਿਗਨਲ ਇਸ਼ੂ ਆਂਦਾ ਕਈ ਵਾਰੀ ਆਵਾ ਦੀ ਪਤਾ ਨੀ ਕੀ ਗੱਲ ਪਿੱਛੋਂ ਨੈਟਵਰਕ ਨੁਟਵਰਕ ਖ਼ਰਾਬ ਹੋਏ ਦੇਣੇ ਪਿੱਛੋਂ ਸਭ ਤੇ
ਓਹੀਓ ਬਸ ਹੋਰ ਤੁਸੀ ਦੱਸੋ
ਗਰਮੀ ਕਿੰਨੀ ਹੋਈ ਤੁਹਾਡੇ ਉੱਥੇ ਕਿਵੇਂ ਮੌਸਮ ਐਂ।
ਬੋਤ ਗਰਮੀ ਐ, ਬਹੁਤ ਗਰਮੀ ਇੱਥੇ ਵੀ
ਹਨਾਂ, ਸਾਡੇ ਇੱਥੇ ਵੀ ਜਦ ਤਕਨ ਏ ਸੀ ਏਸੀ ਨਾ ਚਲਾਉ ਨਾ ਚੈਨ ਪੈਂਦੇ ਨੇ ਪੱਖੇ ਦੇ ਤਾਂ ਹਵਾ ਤਾਂ ਐਵੇਂ ਗਰਮ ਚਨ ਖਾਂਦੀ ਐਵੇਂ ਲੱਗਦਾ
ਬਸ ਬੜਾ ਔਖਾ ਹੋਇਆ ਦਾ ਪੱਖੇ ਬਿਨਾ ਗਰਮੀ ਚ
ਏ ਸੀ ਬਿਨਾਂ ਸਹੀ ਗੱਲ ਏ, ਸਾਡੇ ਵੀ ਐ ਨੇ ਕੂਲਰ ਲਾਇਆ ਸੀ ਕੂਲਰ ਦੀ ਵੀ ਹਵਾ ਨ੍ਹੀਂ ਆਂਦੀ ਪੀ ਠੰਡੀ ਭਾਵੇਂ ਠੰਡਾ ਪਾਣੀ ਵਿੱਚ ਪਾ ਲੋ ਭਾਵੇਂ ਪਾਣੀ ਚੇਂਜ ਕਰ ਲੋ ਫਿਰ ਵੀ ਨੀ ਹੋਏ ਫੇਰ ਹਾਰ ਕੇ ਏਸੀ ਲੀਵਾਇਆ ਏ ਸੀ ਬੁੰਨ ਕੇ ਕਿਸ਼ਤਾਂ ਤੇ
ਹਂ
ਹਾਂ, ਫੇਰ ਹੁਣ ਨਾ ਚਲੋ ਥੋੜ੍ਹੇ ਠੰਡਕ-ਠੁੰਡਕ ਮਿਲਦੀ ਐ ਹੁਣ ਕੀ ਕਰੀਏ ਹੁਣ ਗਰਮੀ ਇੰਨੀ ਏ, ਏਸੀ ਚਾਹੀਦਾ ਬਹੁਤ ਜ਼ਰੂਰੀ ਐ ਨਾ।
ਏ ਸੀ ਤਾਂ ਬਹੁਤ ਜ਼ਰੂਰੀ ਆ ਅੱਜ-ਕੱਲ੍ਹ ਬਸ ਹਰ ਘਰ ਜ਼ਰੂਰੀ ਹੋ ਗਿਆ ਏ ਸੀ
ਹਾਂ ਉਹੀ ਤਾਂ ਫਿਰ ਹੱਥ ਪੈਂਦਾ ਨੀ ਪਿਆ ਸੀ ਫੇਰ ਵੀ ਚਲੋ ਕਿਸਤਾ ਤੇ ਲਵਾਇਆ ਹੁਨ ਏ ਸੀ ਏ ਹੋਲੀ ਥੋੜਾ-ਥੋੜਾ ਚਲਾਣੇ ਆਂ ਦ ਦੱਧ ਘੰਟਾ ਚਲਾਨਾਂ ਜਦੋਂ ਜਿਆਦਾ ਗਰਮੀ ਲੱਗਦੀ ਕੀ ਕਰੀਏ ਘਬਰਾਹਟ ਹੁੰਦੀ, ਮਰਨਾ ਥੋੜੀ ਏ ਹਾਂ ਉਹੀ ਤੇ
ਮਨ ਨੂੰ ਸਮਝਾਣ ਦੀ ਗੱਲ ਏ ਫੇਰ ਹੁਣ ਵੇਖੋ, ਜੇ ਏ ਸੀ ਨੀ ਚਲਾਵਾਂਗੇ ਤਾਂ ਬਿਮਾਰ ਹੋ ਜਾਂਗੇ ਉਹੀ ਡਾਕ ਡੋਟਰਾਂ ਨੂੰ ਦਾਂਗੇ ਪੈਸੇ, ਇੰਨਾ ਚੰਗਾ ਘਰ ਬਹਿ ਕੇ ਬੰਦਾ
ਹਾਂ ਤਾਂ ਈ ਤਾਂ ਨਾਲੇ ਫੇਰ ਬਚ ਬੱਚੇ ਵੀ ਉਹ ਤੰਗ ਹੁੰਦੇ ਸੀ ਰਾਤੀ ਸੌਂਦੇ ਨੀ ਸੀ ਕੁਛ ਲਾਈਟ ਚਲੀ ਜਾਂਦੀ ਸੀ ਇੰਨੀ ਗਰਮੀ ਹੋ ਜਾਣੀ ਫੇਰ ਅਸੀਂ ਕਿਆ ਅੱਧਾ ਘਟਾ ਚਲੋ ਏ ਸੀ ਉ ਸੀ ਚਲਾ ਕੇ ਥੋੜ੍ਹਾ ਠੰਡਕ ਕਰਢ ਲਾਂਗੇ, ਥੋੜਾ ਕਮਰਾ ਠੰਡਾ ਹੋ ਜਾਂਦਾ ਇੰਨੇ ਬੱਤੀ ਜਾਏ, ਨਾ ਜਾਏ ਪਤਾ ਈ ਨ੍ਹੀਂ ਲੱਗਦਾ ਹੁਣ ਤਾਂ ਹੋਰ ਹੁਣ ਰਸੋਈਆਂ ਇੱਚ ਖਲੋਨਾ ਇੰਨਾ ਔਖਾ ਹੋ ਜਾਂਦਾ ਰੋਟੀ ਬਣਾਉ ਨਾ ਪਰਸੀਨੋਂ ਪਸੀਨ ਨਾਹ ਕੇ ਆਏਆਂ
ਰਸੋਈ ਵਿਚ ਵੀ ਲਵਾ ਲੋ ਛੋਟਾ ਜਿਹਾ ਏ ਸੀ
ਅੱਛਾ ਰਸੋਈ ਵਿੱਚ ਵੀ ਲੱਗ ਜਾਂਦਾ, ਹੋਵੇ ਬਾਬੂਨੇ ਇੱਕ ਲਵਾਇਆ ਏਸੀ ਉਹਦੇ ਉਹਦੀ ਐਲੇ ਕਿਸ਼ਤਾਂ ਦੇਣੀਆਂ ਵ ਬਸ ਵੇਖੋ ਹੁਣ।
ਲੱਗ ਜਾਂਦਾ ਰਸੋਈ ਇਚ ਏਸੀ ਕਿਉਂ ਨੀ ਲੱਗਦਾ।
ਨਈਂ ਬਸ।
ਹਂ।
ਏਸੀ ਤਾਂ ਲੱਗ ਜੂਗਾ ਵੀ ਬਸ ਹੁਣ ਕਿਸ਼ਤਾਂ ਵੀ ਤਾਂ ਦੇਣੀਆਂ ਪੈਂਦੀਆਂ ਨਾ ਫਿਰ
ਹਾਂਜੀ ਹਾਂਜੀ, ਉਹ ਤਾਂ ਬਈ ਹੈ ਦੇਣੀ ਤਾਂ ਹੈ ਈ ਐ।
ਮੁੜੇ ਮ ਤਾਂ ਈ ਥੋੜ੍ਹਾ-ਥੋੜ੍ਹਾ ਚਲਾਣੇ ਆਂ ਫਿਰ ਖਰਚੇ ਜੇ ਆ ਜਿਨੀ ਵੱਡੀ ਚੀਜ਼ ਲੋਗੇ ਨਾ ਉਹ ਦੇਖੋ ਉਨੇ ਖਰਚੇ ਵੀ ਤੁਹਾਡੇ ਵਧ ਜਾਂਦੇ ਨੇ। ਫਿਰ ਮੈਂ ਹਿਸਾਬ ਲਾਇਆ, ਹਨਾ? ਹੋਰ
ਚਲੋ ਬਸ ਹੋਰ ਕੰਮ- ਕੁਮ ਕਰਦੇ ਪੈ ਫੇਰ ਹੁਣ।
ਸਟਿਚਿੰਗ ਦਾ ਹਾਂ ਸ਼ੁਰੂ ਕੀਤਾ ਹੀ ਹੋਇਆ ਮੈਂ ਤਾਂ ਸਟਿਚਿੰਗ ਦਾ ਕੰਮ।
ਤੁਸੀਂ ਓਨਲਾਈਨ ਵੀ ਬਿਜਨਸ ਸ਼ੁਰੂ ਕੀਤਾ ਸੀ, ਕੱਪੜੇ ਦਾ ਹੈ ਨਾ।
ਨਹੀਂ ਮੈਂ ਕੀਤਾ ਤਾਂ ਸੀ ਪਰ ਮੈ ਨਾ ਕੁਛ ਪ੍ਰੋਫਿਟ ਲੱਗਿਆ ਨਹੀਂ ਪਤਾ ਨੀ ਕਿ ਉਹ ਫੇਰ ਆਪਣਾ ਦੇਖੋ। ਪਤਾ ਆਨਲਾਈਨ ਪਤਾ ਕਿ ਸੀ- ਸਟਮ ਮੈਂ ਘਰ ਤਾਂ ਲਿਆਂਂਦੀ ਰ ਸੀ ਕਪੜੇ ਮੈਂ ਔਨਲਾਈਨ ਹੀ ਔਨਲਾਈਨ ਵੇਚਦੀ ਸੀ ਮਤਲਬ ਔਨਲਾਈਨ ਮੇਰੀ ਸਾਈਟ ਸੀ ਇੱਕ। ਉਹਦੇ ਤੋਂ ਹੀ ਮੈਂ ਵਟਸਐਪ ਤੇ ਪਾਉਂਦੀ ਸੀ, ਜੋ ਥੋੜਾ ਬਹੁ ਆਪਣਾ ਦੋ- ਢਾਈ ਸੌ ਰੁਪਏ ਪ੍ਰੋ- ਰੱਖਣਾ ਮਿਹਨਤ ਨੀ ਸੀ, ਪਰ ਓਹ ਹਾਂ ਪਰ ਮੈ ਲੱਗਿਆ ਨੀ ਪਤਾ ਕਿ, ਕੋਈ ਪੀਸ ਖ਼ਰਾਬ ਆ ਜੇ ਫੇਰ। ਢਾਈ ਸੋ ਰੁਪਏ ਮੇਰੇ ਪੱਲੇ ਪੈ ਦੇਣਾ ਫ ਮੈਂ ਕਿੱਥੋਂ ਕਰਾਂਗੀ ਇਹਨਾ ਸਾਰਾ।
ਹਾਂਜੀ, ਹਾਂਜੀ।
ਹੈ ਹਾਂ-ਹਾਂ ਹੋਰ? ਬਸ ਤੁੂਸ ਸੁਣਾਓ? ਬਸ ਉਹਜ ਮੈਂ ਕੱਪੜਾ ਲਿਆਂਦਾ ਥੋੜਾ- ਬਹੁਤਾ ਮੈਂ ਘਰ ਲਿਆਂਉਦਾੱ ਕਪੜਾ।
ਥੋੜੀ ਪਾਈ, ਬਸ, ਖਾ ਉ ਤੇ ਰੋਟੀ।
ਹਾਂ ਨਹੀਂ ਕਹਿੰਦੇ ਤਾਂ ਪਈ ਵੇਖੋ ਰੋਟੀ ਬਣਾਉਂਦੇ ਫੇਰ ਰਸੋਈ ਚ। ਦਾਲ ਬਣਾਈ ਸੀ ਛੋਲਿਆਂ ਦੀ, ਉਹ ਫੁਲਕੇ ਲਾਦੀ ਪਆਂ ਖਾਣਗੇ ਫੇਰ ਥੋੜਾ ਭਾਂਡੇ- ਭੂੰਡੇ ਦਾ ਸੈਟ। ਸਹੀ ਕਰਾਂਗੇ ਭਾਂਡੇ- ਭੂੰਡੇ ਧੋ ਕੇ ਸੋਵਾਂਗੇ, ਤੇ ਸਵੇਰੇ ਖੋ ਖਰਚਾ। ਹਾਂ ਮੈਂ ਕਹਿੰਦੀ ਪਈ ਸੀ, ਮੈਂ ਕਿਹਾ ਲਿਆਦੇ ਤੁਸੀ ਹਾਂ ਕਰਕੇ ਸੁਣ। ਮੈਂ ਸਾਰਾ ਨਾ ਚੰਗੀ ਨੀ ਲੱਗਦੀ ਰਸੋਈ ਸਵੇਰੇ ਨਾ ਗੰਦੀ ਤੁਹਾਨੂੰ ਪਤਾ ਪਾਂਡੇ ਅੱਛੇ ਨੀ ਲੱਗਦੀ ਹਾਂ, ਪਰ ਮੈਂ ਕੀ ਕਹਿੰਦੀ ਪੀ ਸੀ ਅੱਛਾ ਮੈਂ ਥੋੜੇ ਕੱਪੜੇ ਕੁ- ਕੱਪੜੇ ਲਿਆਉਂਦੇ ਤੇ ਸੀ, ਤੁਸੀਂ ਵੇਖ ਸ ਤੁਹਾਨੂੰ ਜੇ ਸਹੀ ਲੱਗੇ ਤੇ ਹੁਣ ਕੋਟਨ ਦੇ ਬਹੁਤ ਅੱਛੇ ਸਟਫ ਆਏ ਨੇ, ਹਾਂਜੀ।
ਕੋਈ ਨੀ ਮੈਂ ਆਵਾਂਗੀ ਹਾਂ, ਇੱਕ- ਦੋ ਦਿਨ ਤੱਕ ਚੱਕਰ ਲਾਵਾਂਗੀ।
ਹਾਂ ਵੇਖ ਲੋ ਜਿਵੇਂ ਤੁਹਾਨੂੰ ਠੀਕ ਲੱਗੇ, ਬਹੁਤ ਅੱਛਾ- ਅੱਛਾ ਕੱਪੜੇ ਆਏੋ ਨੇ ਕੋਟਨ ਦੇ ਨਾ। ਹਾਂ ਅੰਬਾਲੇ ਤੋਂ ਜਾ ਕੇ ਲਿਆਦੇ ਸੀ ਫੈਬਰਿਕ, ਜਿਵੇਂ ਮੈਂ ਪਹਿਲਾਂ ਲਿਆਦੇ ਸੀ ਨਾ ਇੱਕ ਵਾਰੀ ਫੈਬਰਿਕ। ਕਿੰਨਾ ਵਧੀਆ ਨਿਕਲੀਆਂ ਸੀ, ਤੁਹਾਨੂੰ ਪਤਾ ਹੈ ਤੁਸੀਂ ਪਏ ਸੀ ਦੋ ਸ਼ਗੁਨ ਦੇ ਸੂਟ ਹਨਾ।
ਤੇ ਹੁਣ ਕਿੱਥੋਂ ਲਿਆਇਓ?
ਹੁਣ ਵੀ ਮੈਂ ਉੱਥੋਂ ਹੀ ਲਿਆਈ ਆ, ਬਸ ਮੇਰੀ ਦੁਕਾਨ ਵਗੈਰਾ ਚੇਂਜ ਕੀਤੀ ਐ। ਬਾਕੀ ਤੁਸੀਂ ਵੇਖ ਲੋ ਬਹੁਤ ਅੱਛਾ ਸਟਫ ਆਇਆ ਐ। ਥੋੜੇ ਕੋਟ ਸੈਟ ਵੀ ਲਿਆਦੇ ਨੇ ਮੈ ਰੇਢੀਮੇਡ ਜਿਵੇਂ ਚਲਦੇ ਨੇ ਨਾ ਬਹੁਤ ਅੱਛਾ ਰੇਟ ਬ- ਤੁਹਾਨੂੰ ਸਹੀ ਮਿਲੇ, ਦੁਕਾਨ ਨਾਲੋਂ। ਬਹੁਤ ਅੱਛਾ ਤੁਹਾਨੂੰ ਰੇਟ ਮਿਲ ਜਾਣੇਗਾ ਇੱਥੇ।
ਅੱਛਾ।
ਤੁਸੀਂ ਆ ਜੇਓ, ਵੇਖ ਜੋ, ਟਰਾਈ ਕਰ ਜਾਓ, ਤੁਹਾਨੂੰ ਪਸੰਦ ਆ ਜਾਏ ਤੇ
ਹਾਂਜੀ- ਹਾਂਜੀ। ਕੋਈ ਨੀ ਆਵਾਂਗੀ, ਮੈਂ ਵੈਸੇ ਆਣਾ ਐ ਤੇ ਕੱਲ ਐ- ਪਰਸੌ ਘਰ ਹੋ ਤੁਸੀਂ, ਸੰਡੇ ਨੂੰ?
ਸੰਡੇ ਨੂੰ ਤਾਂ ਹਾਂ ਮੈਂ ਘਰ ਹੀ ਆ, ਸ਼ਾਮੀ ਆ ਜਾਣਾ ਚਾਰ ਵਜੇ ਕੋਲ। ਸਵੇਰੇ ਨਾ
ਅੱਛਾ
ਕੋਈ ਨੀ ਤੁਸੀਂ ਆ ਜਾਣਾ ਜਦੋਂ ਮਰਜ਼ੀ ਆਓ, ਮੈਂ ਮੈਨੂੰ ਬਸ ਫੋਨ ਕਰ ਦਿਓ ਇੱਕ ਵਾਰੀ। ਤੇ ਮੈਂ ਤੁਹਾਨੂੰ ਹਾਂ, ਤਹਾਨੂੰ ਦੱਸ ਦਾਂਗੀ ਮੈਂ ਹਾਂਜੀ- ਹਾਂਜੀ।
ਅੱਛਾ,
ਹਾਂ ਹੋਰ ਬਾਕੀ ਵੇਖਜੋ ਤੁਹਾਡੀ ਜਿਵੇਂ ਮੰਮੀ ਦੇ ਨਾ ਤੇ ਸਾਡੀ ਮੰਮੀ ਮੰਮੀ ਥੋੜੇ ਲਾਈਟ ਲਾਈਟ ਸੂਟ ਪਾਂਦੇ ਨਾ ਤੁਹਾਡੇ ਸਾਸੂ ਮਾਂ। ਤੇ ਉਹਨਾਂ ਦੇ ਨਾਮ ਤੇ ਵੀ ਬਹੁਤ ਅੱਛੇ ਅੱਛੇ ਮਤਲਬ ਆਲ ਓਵਰ ਸੂਟ ਆ ਜਾਂਦੇ ਨੇ ਨਾਲ ਚੁੰਨੀਆਂ ਵੀ ਉਹਦੇ ਵਿੱਚ ਵੀ ਚੁੰਨੀ ਹੈਗੀ। ਤੇ ਕੋਟਨ ਕਈ ਪਿਓਰ ਫਿਰਦੇ ਖਾਂਦੀ ਕਿਸੇ ਨੂੰ, ਚੁੰਨੀਆਂ ਤੇ ਪਲੇਨ ਕੋਟਨ ਦੀ ਵੀ ਚੁੰਨੀ ਆਈ ਦੀ ਉਹਦੇ ਵਿੱਚ ਹਨਾ
ਅੱਛਾ ਅੱਛਾ।
ਤੇ ਬਹੁਤ ਅੱਛਾ ਬਹੁਤ ਅੱਛਾ ਕੋਡ ਸੈਟ ਕੋਟ ਸੈਟ ਸਿੰਪਲ ਹੁੰਦੇ ਨਾ ਮੇਰੇ ਕੋਲ ਕੋਟ ਸੈਟ ਦੇ ਨਾ ਦੁਪੱਟੇ ਨਾਲ ਆਇਆ ਜਿਵੇਂ ਅਸੀਂ ਦੁਆਰੇ ਵਗੈਰਾ ਕੋਟ ਸੈੱਟ ਦੇ ਨਾਲ ਦਾ ਦੁਪਟਾ ਹੂੰ ਤੁਹਾਨੂੰ ਕਹਿ ਰਹੀ ਬਹੁਤ ਅੱਛੀ ਵਰਾਇਟੀ ਮੈਂ ਆਪ ਕੋਟ ਸੈਂਟ ਦੋ ਤਿੰਨ ਰੱਖ ਨੇ ਵਿੱਚੋਂ।
ਅੱਛਾ ਵਧੀਆ ਵਧੀਆ ਤੁਸੀਂ ਰੱਖਲੈ ਹੋਣੇ ਨਾ।
ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਐ ਤੁਹਾਨੂੰ ਪਸੰਦ ਆਂਦਾ ਤੁਸੀਂ ਲੈ ਲਈ ਓ।
ਅੱਛਾ।
ਹਾਂ ਐਸੀ ਕੋਈ ਗੱਲ ਨੀ ਹੈ ਮੈਂ ਥੋੜਾ ਸਾਈਡ ਤੇ ਰੱਖ ਲਏ ਸੀ ਮੈਂ ਕਿਹਾ ਚੱਲ ਥੋੜਾ ਜਾ, ਰੱਖ ਆਪਣਾ ਵੀ ਚਲੋ ਵਿੱਚੋਂ ਨਿਕਲ ਜਾਂਦਾ ਅ ਹਾਂ ਹੋਰ ਬੱਚੇ ਸਭ ਠੀਕ ਨੇ ਘਰ।
ਹਾਂਜੀ ਹਾਂਜੀ ਵਧੀਆ ਵਾ।
ਕੀ ਕਰਦੇ ਪਏ ਹੋ। ਬੱਚੇ ਕੀ
ਬਸ ਬੈਠੇ ਦੇ ਆ ਰੋਟੀ ਖਾਧੀ ਹੁਣੇ। ਤੇ ਬਸ ਹੁਣ ਟੀ ਵੀ ਲਾ ਕੇ ਬੈਠੇ ਨੇ ਬੱਚੇ ਛੱਡਦੇ ਹੀ ਨੀ ਕਦੀ ਟੀ ਵੀ ਤੇ ਕਦੀ ਫੋਨ
ਬਸ ਸਭ ਘਰ ਇਹੀਓ ਹਾਲ ਏ ਸਭ ਦੇ ਘਰ ਇਹੀਓ ਹਾਲ ਏ ਟੀ ਵੀ ਫੋਨ ਨੀ ਛੱਡਦੇ ਬੱਚੇ ਸਗੋਂ ਕਿਤਾਬ ਥੋੜਾ ਬੋਲਣੇ ਆ ਦੇਦੇ ਹੀ ਨੀ ਹੁੰਦਾ ਬਅਦ ਕੀਤਾ ਦਾ ਥੋੜਾ ਹਾਂ ਚਲੋ ਆ ਨਾ ਫ਼ਿਰ ਮੈਂ ਦੱਸਣਾ ਮੈਂ ਇਹੀਓ ਤੁਹਾਨੂੰ ਦੱਸਣਾ ਸੀ ਮੈਂ ਕਿਹਾ ਮੈਂ ਫੈਬਰਿਕ ਲਿਆਂਦਾ ਸਿੰਪਲ ਫੈਬਰਿਕ ਰੇਡੀਮੇਡ ਸੂਟ ਵੀ ਹੈਗੇ ਕੋਟ ਸੈਟ ਜੀਨਸ ਟੋਪ ਵਗੈਰਾ ਹੈਗੇ ਨੇ। ਕੋਟਨ ਤੇ ਬਹੁਤ ਅੱਛੇ ਅੱਛੇ ਡੇਲੀ ਵੀਅਰ ਹਾਂ ਡੇਲੀ ਯੂਜਜ਼ ' ਹਾਂ। ਕੋਈ ਨੀ ਜਦੋਂ, ਜਦੋਂ ਮਰਜ਼ੀ ਆਓ ਮੈਨੂੰ ਫੋਨ ਕਰ ਦਿਓ ਬਸ ਇੱਕ ਵਾਰੀ ਮੈਂ ਤੁਹਾਡੇ ਵਾਸਤੇ ਦੋ ਸੂਟ ਵੈਸੇ ਸਪੈਸ਼ਲ ਬਾਹਰ ਕੱਢ ਕੇ ਰੱਖ ਹਾਂ ਹਾਂ ਚਲੋ ਚਲੋ ਠੀਕ ਆ ਹੈਂ ਓਕੇ ਸਤਿ ਸ਼੍ਰੀ ਅਕਾਲ।